ਹੈਲੋ, ਭੈਣ ਸਤਿ ਸ਼੍ਰੀ ਅਕਾਲ।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
ਵਧੀਆ ਭੈਨ-
ਹਾਂਜੀ
ਹੋਰ ਕ ਸਭ ਵਧੀਆ ਪੈਣ, ਘਰ ਪਰਿਵਾਰ ਸਭ ਵਧੀਆ ਪੈਣ
ਹਾਂਜੀ ਹਾਂਜੀ ਸਭ ਵਧੀਆ, ਬਸ ਵਾਹਿਗੁਰੂ ਦੀ ਕਿਰਪਾ ਹੋਰ ਤੁਸੀਂ ਸੁਣਾਓ ਠੀਕ, ਸਾਡੇ ਬੱਚੇ ਸਭ ਠੀਕ ਘਰ
ਹਾਂ ਹਾਂਜੀ ਹਾਂਜੀ ਭੈਣ, ਕਿੱਥੇ ਦੇ ਹੋ ਭੈਣ ਪਿੰਡ ਦੇ ਹੋ ਸ਼ਹਿਰ ਦੇ ਹੋ
ਹਾਂਜੀ ਸ਼ਹਿਰ ਚੋਂ ਹੀ ਬੋਲਦੀ ਹਾਂ ਮੈਂ ਤੇ
ਅੱਛਾ-ਅੱਛਾ ਸ਼ਹਿਰੋਂ ਬੋਲ ਰਹੇ ਹੋ।
ਹਾਂਜੀ ਹਾਂਜੀ ਸ਼ਹਿਰ ਚ ਅਸੀਂ ਹੁਣ ਪਹਿਲੇ ਰਹਿੰਦੇ ਸੀ ਪਿੰਡ ਹੁਣ ਅਸੀਂ ਸ਼ਹਿਰ ਚ ਆ ਗਏ ਆ ਤੁਸੀਂ ਆਏ ਨੀ ਨਾ। ਤੁਸੀਂ ਸਾਡੇ ਵੀ ਨਵੇਂ ਮਕਾਨ ਚ ਅਸੀਂ ਮੂਰਤ, ਹਾਂਜੀ ਮੂਰਤ ਕੀਤਾ ਸੀ ਨਾ ਫੇਰ ਤੇ ਮੈਂ ਇਨਵਾਈਟ ਕੀਤਾ ਸੀ ਤੁਸੀਂ ਆਏ ਨੀ ਹੈਗੇ।
ਅੱਛਾ ਜੀ ਹਾਂ ਕਿੱਦਾਂ ਕੀਤਾ ਸੀ ਓ ਬ ਬਿਜੀ ਹੈਗੇ ਸੀ ਬਾਹਰ ਗਏ ਹੋਏ
ਹਾਂ ਤੇ ਤੁਸੀਂ ਲਾਓ ਚੱਕਰ ਪੈਣ ਦਾ ਨਵਾਂ ਮਕਾਨ ਵੇਖੋ ਕਦੀ ਆ
ਕੋਈ ਨਾ ਭੈਣ ਆਵਾਂਗਾ ਆਹ ਦੋ ਤਿੰਨ ਦਿਨ ਤੱਕ ਚੱਕਰ ਮਾਰਦਾ। ਹਾਂਜੀ ਭੈਣ ਭੈਣ ਅੱਜ ਮੌਸਮ ਕੀ ਹੋਇਆ ਸੀ ਥੋਡੇ ਇੱਥੇ ਦਾ।
ਸਾਡੇ ਇੱਥੇ ਤੇ ਨਹੀਂ ਬਰਸਾਤ ਨਹੀਂ ਹੋ ਰਹੀ ਦੋ ਦਿਨ ਤੋਂ ਤੇ ਬਹੁਤ ਗਰਮੀ ਹੋ ਰਹੀ ਹੈ ਸਾਡੇ ਇੱਧਰ ਤੇ ਹੋਰ ਹਾਂਜੀ ਬਹੁਤ ਜ਼ਿਆਦਾ
ਅੱਜ ਬਰਸਾਤ ਪਈ ਏ।
ਅੱਛਾ ਹਾਂਜੀ ਐਹ ਬਰਸਾਤ ਤੋਂ ਬਾਅਦ ਜਿਹੜੀ ਧੁੱਪ ਨਿਕਲ ਆਂਦੀ ਐ ਨਾ
ਹਾਂ ਐ ਵੇਖ ਲੋ ਭੈਣ ਬੜਾ ਬੜਾ ਬੁਰਾ ਹਾਲ ਕੀਤਾ ਏ ਗਰਮੀ ਨੇ। ਪਈ ਦਸ-ਦਸ ਮਿੰਟ ਬਰਸਾਤ ਪਈ ਏ ਲੇਕਿਨ ਉਹਨੇ ਉਸ ਤੋਂ ਬਾਅਦ ਇੰਨੀ ਗਰਮੀ ਕਰਤੀ ਨਾ
ਹਾਂ। ਇਹ ਵਾਲੀ ਤੇ ਗਰਮੀ ਬਹੁਤ ਤੰਗ ਕਰਦੀ ਇਹਦੇ ਨਾਲ ਤੇ ਰਸ਼ਿ ਵਗੈਰਾ ਵੀ ਹੋ ਜਾਂਦੇ ਨੇ ਪਿੱਤ ਨਿਕਲ ਆਂਦੀ ਬੱਚਿਆਂ ਨੂੰ ਇਹ ਜਿਹੜੀ ਧੁੱਪ ਨਿਕਲਦੀ ਹੈ ਨਾ ਬਾਰਿਸ਼ ਤੋਂ ਬਾਅਦ ਇਹ ਬਹੁਤ ਤੰਗ ਕਰਦੀ ਏ ਗਰਮੀ
ਗਰਮੀ ਵੈਸੇ ਹੁੰਦੀ ਵੀ ਐਵੇਂ ਹੈਗੀ ਨਹੀਂ ਕਿਉਂ ਇੰਨਾ ਲੰਬਾ ਟਾਈਮ ਐ ਫਰ, ਮਾਰਚ, ਅਪ੍ਰੈਲ ਤੋਂ ਸਟਾਰਟ ਪੈ ਜਾਂਦੀ ਹੈ ਔਰ ਅਗਸਤ ਤੱਕ ਪੈਂਦੀ ਹੈ ਪੂਰੀ ਗਰਮੀ।
ਦੇਖੋ ਅ ਇੰਨਾ ਪੋਲਿਊਸ਼ਨ ਹੈਗਾ ਹੁਣ ਦੇਖੋ ਗਰਮੀ ਦੇ ਤੇ ਅੱਠ ਨੌ ਮਹੀਨੇ ਨੇ ਸਰਦੀ ਤੇ ਦੋ ਤਿੰਨ ਮਹੀਨੇ ਦੀ ਸਾਰੀ ਰਹਿ ਗਈ ਏ।
ਹਾਂ ਦੋ ਤਿੰਨ ਮਹੀਨੇ ਸਾਰੀ ਸਰਦੀ ਰਹਿ ਗਈ ਏ।
ਸਰਦੀ ਦਾ ਤੇ ਦੋ ਤਿੰਨ ਮਹੀਨੇ ਬਸ ਤੁਹਾਡਾ ਲੈ ਲਓ ਤੁਸੀਂ ਜਨਵਰੀ ਦਸੰਬਰ ਜਨਵਰੀ ਤੇ ਥੋੜਾ ਜਿਹਾ ਫਰਵਰੀ ਦੀ ਸਟਾਰਟ ਟਿੰਗ 'ਚ ਇਹੀ ਸਰਦੀ ਰਹਿ ਗਈ ਹੈ ਬਸ ਹਾਂ। ਗਲੋਬਲ ਵਾਰਮਿੰਗ ਕਰਕੇ ਨਾ ਇਹ ਸਾਰਾ ਨਾ ਸਿਸਟਮ ਖਰਾਬ ਹੋ ਗਿਆ ਆ।
ਹੂੰ-ਹੂੰ ਕੁਛ ਭੈਣ ਪੇ ਪੂਲੇਸ਼ਨ ਇੰਨੀ ਵੱਧ ਰਹੀ ਹੈ ਨਾ ਕਿ ਤੁਹਾਨੂੰ ਪਤਾ ਇਹ ਸਭ ਪੇੜ ਕੱਢਦੇ ਪਏ ਨੇ ਪੇੜ ਕੱਟ-ਕੱਟ ਕੇ ਉੱਥੇ ਫੈਕਟਰੀਆਂ ਬਣਦੀ ਪਈਆਂ ਨੇ ਹੁਣ ਪੇੜ-ਪੌਦੇ ਦਿਨ ਰਹਿਣ ਕੇ ਭੈਣ ਨਾ ਹਵਾ ਆਏਗੀ ਵਧੀਆ ਅਤੇ ਗਰਮੀ ਗਰ ਗਰਮੀ ਬਣੀ ਰਹਿਣੀ ਏ।
ਹਾਂਜੀ-ਹਾਂਜੀ ਦੇਖੋ ਪਹਿਲੇ ਹੈਗੇ ਸੀ ਪੇੜ ਗਾਂ ਪਿੰਡਾਂ ਚ ਕਿਵੇਂ ਲੋਕ ਪੇੜਾਂ ਦੀ ਛਾਂ ਵਿੱਚ ਬੈਠਦੇ ਤੇ ਸੀ ਕਿੰਨਾ ਗਰਮੀ ਤੇ ਪਤਾ ਈ ਨੀ ਚੱਲਦੀ ਸੀ ਪਿੰਡਾਂ ਚ। ਪੈਲੇ ਜਦੋਂ ਦੇਖੋ, ਗਰਮੀ ਤੋਂ ਪੇਰ ਹੋਣੀ ਤੇ ਲੋਕਾਂ ਨੇ ਨਿੰਮ ਦਾ ਪੇੜ ਹੋ ਗਿਆ ਬਰਗਦ ਦਾ ਪੇੜ ਹੋ ਗਿਆ ਇੰਨੀ ਠੰਡਕ ਹੁੰਦੀ ਸੀ। ਪੇੜਾਂ ਦੇ ਥੱਲੇ ਏਸੀ ਤੇ ਮੈਂ ਕੈਨੀ ਆ ਔਦੇ ਪਿੱਛੇ ਏਰ ਅਗ ਏ ਤੇ ਏਸੀ ਵੀ ਫੇਲ ਏ ਔ ਹਵਾਵਾਂ ਦੇ ਅੱਗੇ
ਹਾਂ ਕਿੰਨਾ ਮਜ਼ਾ ਆਂਦਾ ਸੀ ਉਹਦੇ ਨੀਚੇ ਬੈਠ ਕੇ ਫਰੂਟ ਖਾਂਦੇ ਸੀ ਅੰਬ ਖਾਂਦੇ ਸੀ।
ਹਾਂਜੀ ਇੰਨੀ ਠੰਡੀ ਹਵਾ ਆ ਚੰਨੀ ਛਾਂ ਦੀ ਛਾਂ ਮਿਲਣੀ ਫਰੂਟ ਦਾ ਫਰੂਟ ਮਿਲਣਾ ਤੇ ਇੰਨਾ ਅਹ ਮਤਲਬ ਕਿ ਇੰਨੇ ਫਾਇਦੇ ਹੈਗੇ ਨੇ ਪੇੜਾਂ ਦੇ ਪਰ ਅੱਜ-ਕੱਲ ਦੇ ਦੇਖੋ ਸਰਕਾਰਾਂ ਖੁਦ ਈ ਪੇੜ ਕੱਟੀ ਜਾ ਰਹੀਆਂ ਨੇ। ਤੇ ਅਸੀਂ ਹੋਰ ਕਿਸੇ ਨੂੰ ਕੀ ਕਹੋ, ਹੋਰ ਨੂੰ ਤੇ ਕਿਸੇ ਨੂੰ ਕੈ ਈ ਨੀ ਸਕਦੇ।
ਹਾਂ ਪੇ ਹਾਂਜੀ।
ਹਾਂਜੀ ਸਰਕਾਰ ਨੂੰ ਤੇ ਨਿਯਮ ਬਣਾਨੇ ਚਾਹੀਦੇ ਨੇ ਸਗੋਂ ਬਈ ਪੇੜ ਜਿਹੜਾ ਕੱਟੇਗਾ ਉਰੇ ਤੇ ਫਾਈਨ ਲਗਾਇਆ ਜਾਏਗਾ ਸਰਕਾਰ ਤੇ ਖੁਦ ਹੀ ਪੇੜ ਕੱਟੀ ਜਾ ਰਹੀ ਏ।
ਹਾਂ ਬਲਕਿ ਸਰਕਾਰ ਨੇ ਤੇ ਨਿਯਮ ਨਿਯਮ ਲਾਗੂ ਕੀਤੇ ਸੀ ਪਰ ਆਈ ਤਾਂ ਗੱਲ ਐ ਨਾ ਆਮ ਬੰਦਾ ਤੇ ਬੰਦੇ ਨੇ ਅਗਰ ਅ ਮਨੂੰ ਹਾਂ ਉਸਰ ਹਾਂਜੀ- ਹਾਂਜੀ।
ਚੋਰੀ-ਚੋਰੀ ਕੱਟ ਲੈਂਦੇ ਨੇ।
ਹਾਂ, ਹਾਂਜੀ -ਹਾਂਜੀ -ਹਾਂਜੀ -ਹਾਂਜੀ ਜੀ। ਹੁਣ ਸਰਕਾਰ-ਸਰਕਾਰ ਨੇ ਪ੍ਰਦੂਸ਼ਣ ਬਚਾਉਣ ਵਾਸਤੇ ਸਵੇਰੇ-ਸਵੇਰੇ ਛੇ-ਛੇ ਵਜੇ ਗੱਡੀਆਂ ਵੀ ਚਲਵਾਈਆਂ ਸੀ। ਬਈ ਗੰ ਦਬ ਦਾ ਘਰ ਦਾ ਬਾਹਰ ਗਰੋ ਲੇਕਿਨ ਉਹ ਜੋ ਗੱਲ ਹੈ ਨਾ ਆਮ ਬੰਦੇ ਤਦ ਉੱਠਦਾ ਹੀ ਨੀ ਗਾ ਸਵੇਰੇ ਉਹ ਉੱਠਦਾ ਹੀ ਦਸ ਗਿਆਰਾਂ ਵਜੇਗਾ।
ਸਹੀ ਕਹਿ ਰਹੇ ਹੋ ਹੁਣ ਦੇਖੋ ਪਿੰਡਾਂ 'ਚ ਤੇ ਲੋਕਾਂ ਨੂੰ ਆਦਤ ਹੁੰਦੀ ਹੈ। ਸਵੇਰੇ ਸਵੇਰੇ ਉੱਠ ਕੇ ਦੇਖੋ ਹਾਂ ਜੀ ਸਾਰਾ ਕੰਮ ਸਵੇਰੇ-ਸਵੇਰੇ ਉੱਠ ਕੇ ਕਰਨਾ ਹੁੰਦਾ, ਹੁਣ ਸ਼ਹਿਰਾਂ ਚ ਦੇਖੋ ਲੋਕ ਨਾ ਮੋਬਾਇਲ ਈ ਰਾਤੀ ਬਾਰਾਂ-ਇੱਕ ਕੋਈ ਤੇ ਮੋਬਾਇਲ ਈ ਛੱਡਦੇ ਨੇ
ਹਾਂਜੀ-ਹਾਂਜੀ-ਹਾਂਜੀ-ਹਾਂਜੀ
ਅਸੀਂ ਬਾਰਾਂ ਇੱਕ ਵਜੇ ਅਗਰ ਮੋਬਾਇਲ ਛੱਡਾਂਗੇ ਤੇ ਅਸੀਂ ਸਵੇਰੇ ਛੇ ਵਜੇ ਕਿਵੇਂ ਉਠ ਜਾਵਾਂਗੇ ਉਠ ਨਹੀ ਪਾਵਾਂਗੇ ਅਸੀਂ ਸਹੀ ਕਹਿ ਰਹੇ ਹੋ ਸਾਡਾ ਅੱਜ ਦਾ ਟਾਈਮ ਤੇ ਮੋਬਾਇਲ ਹੀ ਖਰਾਬ ਕਰ ਦਿੰਦੇ ਨੇ।
ਮੈਂ ਕੈ ਰਿ ਆ ਜੀ ਰਾਤੀ ਅਗਰ ਸਾਡੇ ਕੋਲ ਬੈਡ ਉਤੇ ਮੋਬਾਈਲ ਨੀ ਹੈਗਾ ਨਾ ਸਾਨੂੰ ਨੀਂਦ ਵੀ ਨੀ ਆਂਦੀ ਬਿਲਕੁਲ ਵੀ। ਹੈਨੀ ਜੀ ਮ ਮੋਬਾਇਲ ਅੱਜ ਦੇ ਟਾਈਮ ਇੰਨਾ ਜ਼ਰੂਰੀ ਹੋ ਗਿਆ।
ਸਹੀ ਕਹਿ ਰਹੇ ਹੋ ਸਾਨੂੰ ਸਵੇਰੇ ਉਠ ਕੇ ਪਹਿਲੇ ਮੋਬਾਇਲ ਹੀ ਚੈੱਕ ਕਰਨਾ ਹੁੰਦਾ ਕਿਸੇ ਦਾ ਮੈਸੇਜ ਤੇ ਨਹੀਂ ਆਇਆ ਹੋਇਆ ਕਿਸੇ ਦੇ ਕਿਸੇ ਦਾ ਇਹ ਜ਼ਰੂਰ ਮੈਸੇਜ ਤੇ ਨੀ ਆਇਆ ਗਾ ਕਿਸੇ ਦੀ ਪੇਮੈਂਟ ਆ ਗਈ ਏ ਨਹੀਂ ਆ ਰਹੀ ਸਭ ਤੋਂ ਪਹਿਲਾਂ ਕੰਮ ਪਹਿਲੇ ਲੋਕੀ ਰੱਬ ਦਾ ਨਾਮ ਲੈ ਰੱਬ ਦਾ ਨਾਮ ਲੈਂਦੇ ਸੀ ਸਵੇਰੇ-ਸਵੇਰੇ ਉੱਠ ਕੇ ਹੁਣ ਅਸੀਂ ਲੋਕ ਪਹਿਲੇ ਫੋਨ ਚੈੱਕ ਕਰਨੇ ਆ ਸਾਡੀ ਪੇਮੈਂਟ ਆ ਗਈ ਏ ਸਾਡੀ ਕੋਈ ਮੈਸੇਜ ਆ ਗਿਆ ਹੈ ਸਾਡਾ ਪਾਰਸਲ ਆਣ ਵਾਲਾ ਹੈ ਉਹ ਬਸ ਅਸੀਂ ਫੋਨਾਂ ਚ ਐਹ ਵੀ ਚੈੱਕ ਕਰਦੇ ਰਹਿਣੇ ਆ ਸਾਡਾ ਅੱਜ ਪਾਰਸਲ ਆ ਜਾਣਾ ਐ ਅੱਜ। ਅੱਜ ਨਹੀਂ ਆਂਣਾ ਅੱਜ ਕੈਂਸਲ ਹੋ ਗਿਆ ਹੈ।
ਹਾਂ ਪਿੰਡਾਂ 'ਚ ਹਿਸਾਬ ਕਿਤਾਬ ਨਹੀਂ ਹੁੰਦਾ ਉਹ ਤੇ ਸਵੇਰੇ ਟਾਈਮ ਸ ਉਠਦੇ ਨੇ ਆਪਣੇ ਖੇਤੀਬਾੜੀ ਚੱਕ ਜਾਂਦੇ ਨੇ। ਦੁਪਹਿਰੀ ਵਧੀਆ ਸਾਫ਼-ਸੁਥਰੀ ਰੋਟੀ ਖਾਣਾ, ਘਰ ਦੀ ਚੀਜ਼ ਖਾਣਾ, ਘਰ ਦੀ ਤੁਹਾਡਾ ਦੁਧ ਹੋ ਗਿਆ, ਦਹੀਂ ਹੋਗੀ, ਲੱਸੀ ਹੋਗੀ
ਹਾਂਜੀ ਸਾਰੀ ਚੀਜ਼ਾਂ ਔਰਗੈਨਿਕ ਹੁੰਦੀਆਂ ਸੀ ਉਹਨਾਂ ਦੀ ਸਿਹਤ ਕਿੰਨੀ ਅੱਛੀ ਹੁੰਦੀ ਸੀ ਪਹਿਲੇ ਲੋਕਾਂ ਦੀ। ਹਰ ਚੀਜ਼-ਹਰ ਚੀਜ਼ ਔਰਗੈਨਿਕ ਉਹਨਾਂ ਦੀ ਘਰ ਦੀ ਖੁੱਦ ਦੀ ਬਣੀ ਹੋਈ ਹਰ ਚੀਜ਼ ਤੇ ਸ਼ਹਿਰਾਂ 'ਚ ਤੇ ਤੁਸੀਂ ਦੇਖੋ, ਹਰ ਚੀਜ਼ ਮਿਲਾਵਟ ਹੀ ਮਿਲੇ।
ਹਰ ਚੀਜ਼ ਏ ਏ ਏ ਟੂ ਜੈਡ ਸਭ ਚੀਜ਼ਾ ਮਤਲਬ ਮਿਲਾਵਟ ਮਿਲਦੀ ਏ
ਫੇਰ ਔਨੀਆਂ ਈ ਬਿਮਾਰੀਆਂ ਨੇ, ਜਿੰਨੀ ਮਿਲਾਵਟੈ।
ਘਰ-ਘਰ ਦੇਖੋ ਸ਼ੂਗਰ ਤੇ ਬੀ ਪੀ ਦੀ ਬਿਮਾਰੀ ਫੈਲੀ ਦੀ
ਬਿਲਕੁਲ ਤੁਸੀਂ ਕੋਈ ਘਰ ਐਸਾ ਹੈ ਨਹੀਂ ਤੁਹਾਨੂੰ ਮਿਲੇਗਾ ਜਿੱਥੇ ਤੁਹਾਨੂੰ ਸ਼ੂਗਰ ਔਰ ਬੀ-ਪੀ ਕਿਦਾ ਮਰੀਜ਼ ਨੀ ਮਿਲੇਗਾ ਸ਼ਹਿਰਾ
ਅ ਔ ਔਰ ਚੱਕਰ ਕੀ ਐਗਾ ਹੈ ਆਪਣੀ ਖੁਰਾਕੀ ਕੀ ਖੁਰਾਕ ਗੰਦੀ ਰੱਖੀ ਏ। ਅੱਜ ਦੇ ਟਾਈਮ ਅਸੀਂ ਆਪਣਾ ਪੇਟ ਨੂੰ ਡਸਟਬਿਨ ਬਣਾਇਆ ਹੈ ਵੀ ਜੋ ਮਰਜ਼ੀ ਖਾਈ ਜਾਓ। ਚਾਹੇ ਵੇਖੋ ਨਾ ਕਿਵੇਂ ਦਾ ਬਣਦਾ ਪਿਆ ਹ ਪਕੌੜੇ ਵੀ ਲੈਂਦੇ ਹੋ ਬਾਜ਼ਾਰ ਵਿੱਚ ਕਦੇ ਵੇਖੋ ਕਿੰਨੇ ਕਾਲੇ ਤੇਲ ਚ ਬਨਾਦੇ ਔ ਪਕੌੜੇ।
ਹੁਣ ਪਤਾ ਨੀ ਰਿਫਾਈੰਡ ਤੇ ਤੁਸੀਂ ਜਹਿਰ ਹੀ ਸਮਝੋ ਇੱਕ ਕਿਸਮ ਦਾ ਜੈਰ ਹੁੰਦਾ ਜੇ
ਹਾਂਜੀ ਔਰ ਪਿੰਡਾਂ, ਔਰ ਪਿੰਡਾਂ ਪਿੰਡਾਂ ਵਾਲਿਆਂ ਨੇ ਵੇਖਿਆ ਵੀ ਨਹੀਂ ਹੋਣੀਆ ਇਹ ਚੀਜ਼ਾਂ। ਉਹਨਾਂ ਨੂੰ ਪਤਾ ਹੀ ਹੁੰਦਾ ਕੀ।
ਹਮ ਦੇਸੀ ਘੀ ਹਾਂ ਉਹਨਾਂ ਨੂੰ ਤੇ ਦੇਸੀ ਘੀ ਔਰ ਮੱਖਣ ਦਾ ਪਤਾ ਇਹ ਤੇਲ ਵੇਲ ਰਿਫਾਇੰਡ ਹੋ ਗਏ ਤਰ੍ਹਾਂ ਤਰ੍ਹਾਂ ਦੇ ਇਹ ਚੀਜ਼ਾਂ ਤੇ ਹੁਣ ਇੱਥੇ ਅੱਜ ਕੱਲ੍ਹ ਹੀ ਚੱਲੀਆਂ ਨੇ ਸ਼ਹਿਰਾਂ ਵਿੱਚ ਹੀ ਲੋਕ ਰਿਫਾਇੰਡ ਖਾਣ ਲੱਗ ਗਏ ਨੇ ਜਬਕੀ ਰਿਫਾਇੰਡ ਇੰਨਾ ਜ਼ਿਆਦਾ ਸਾਡੇ ਸਿਹਤ ਵਾਸਤੇ ਖਰਾਬ ਹੈ ਰਿਫਾਇੰਡ ਬਹੁਤ ਜ਼ਿਆਦਾ।
ਭੈਣ ਉਮਰਾਂ ਵੇਖੋ ਨਾ ਫਿਰ ਕਿੱਥੇ ਪੋਚਗੀ ਸਾਡੀਆਂ ਸ਼ਹਿਰ ਵਾਲਾ ਪਚਪਨ ਪਚਪਨ ਪੰਜ ਸਾਲ ਤੱਕ ਉਮਰ ਪਹੁੰਚ ਗਈ ਹੈ ਪਿੰਡਾਂ ਪਿੰਡ ਵਾਲੇ ਬੰਦੇ ਹਜੇ ਵੀ ਅੱਸੀ ਅੱਸੀ ਪਚਾਸੀ ਪਚਾਸੀ ਸਾਲ ਦੇ ਬੰਦੇ ਦੌੜਾ ਲਗਾਣਾ
ਹਾਂਜੀ ਹਾਂ ਬੜੀ ਅੱਛੀ ਸਿਹਤ ਹੈਗੀਏ ਪਿੰਡਾਂ ਦੇ ਲੋਕਾਂ ਦੀ ਬਹੁਤ ਅੱਛੀ ਔਰ ਉਹਨਾਂ ਦੀ ਦੇਖੋ ਏਜ ਵੀ ਹਾਂਜੀ ਏਜ ਵੀ ਉਹਨਾਂ ਦੀ ਦੇ ਦੇਖੋ ਉਹਨਾਂ ਦੀ ਏਜ ਵੀ ਏਟੀ ਪਲੱਸ ਨਾਈਨਟੀ ਪਲੱਸ ਹੋਏ ਗਈ ਉਹਨਾਂ ਦੀ ਏਜ ਵੀ
ਹਾਂਜੀ-ਹਾਂਜ
ਔਰ ਉਹ ਫੇਰ ਵੀ ਉਹ ਤੰਦਰੁਸਤ ਹੁੰਦੇ ਜੇ ਔਰ ਇੱਥੇ ਜਿੱਥੇ ਪਚਪਨ ਸੱਠ ਦਾ ਹੋਇਆ ਨੀ ਬੰਦਾ ਤੇ ਐੰਜ ਲੱਗੇਗਾ ਜਿਵੇਂ ਅੱਸੀ ਸਾਲ ਦਾ ਹੋ ਗਿਆ
ਮੈਂ ਕਹਿ ਰਾ ਤੀਹ ਪੈਂਤੀ ਸਾਲ ਵਾਲੇ ਬੰਦਾ ਨਾ ਕਦੋ ਅਗਰ ਦੁਕਾਨ ਤੇ ਵੀ ਜਾਂਦਾ ਹੈ ਨਾ ਤੇ ਬਾਈਕ ਲੈ ਕੇ ਜਾਂਦਾ ਪਹਿਲੇ ਟਾਈਮ ਕਿੰਨਾ ਬੰਦਾ ਪੈਦਲ ਚੱਲਦਾ ਸੀ ਲੇਕਿਨ ਅੱਜ ਟਾਈਮ ਅੱਜ ਟਾਈਮ ਨੱਗਾ ਅੱਜ ਟਾਈਮ ਬ ਬ
ਹਾਂਜੀ। ਹੁਣ ਦੇਖੋ ਲੋਕਾਂ ਨੂੰ ਪੈਦਲ ਚੱਲਣ ਦਾ ਟਾਈਮ ਨੀ ਹੈ ਤੇ ਉਹ ਲੈ ਆਉਂਦੇ ਨੇ ਟ੍ਰੇਡ ਮਿਲ ਲੈ ਆਂਦੇ ਨੇ।
ਕਿਆ ਹਾਂ ਟ੍ਰੈਡ ਮਿਲ ਲਿਆਂਦੇ ਨੇ ਘਰ।
ਦੇਖੋ ਪਹਿਲੇ ਕਿਨ ਕੀ ਸੀ ਕਿੰਨਾ ਲੋਕ ਪੈਦਲ ਚੱਲ ਕੇ ਜਾਂਦੇ ਸੀ। ਕੰਮਾਂ ਤੇ ਜਾਂਦੇ ਸੀ। ਕਿ ਬਾਜ਼ਾਰ ਜਾਂਦੇ ਸੀ। ਕੋਈ ਉਹਨਾ ਨੂੰ ਸ਼ੂਗਰ ਹੁੰਦੀ ਸੀ। ਉਹਨਾ ਨੂੰ ਸ਼ੂਗਰ ਹੁੰਦੀ ਨੀ ਸੀ। ਕਿਉ ਪੈਦਲ ਚੱਲਦੇ ਸੀ।
ਸੌ ਬਿਮਾਰੀਆਂ ਸਾਡੇ ਸਰੀਰ ਦੇ ਅੰਦਰ ਪਸੀਨੇ ਦੇ ਅੰਦਰ ਹੈਗੀਆਂ ਪਸੀਨਾ ਕੱਲ ਤਾਂ ਹੀ ਬਿਮਾਰੀ ਤੋਂ ਫਰੀ ਹੋਵਾਂਗੇ।
ਹੁਣ ਅਸੀਂ ਮਸ਼ੀਨਾਂ ਦੇ ਉੱਤੇ ਪਸੀਨਾ ਨਿਕਾਲਣੇ ਹਾਂ ਆਪਣਾ ਬਈ ਮਸ਼ੀਨਾਂ ਤੇ ਚਲਾਈਏ ਜਿਮ ਜਾਈਏ ਟ੍ਰੇਡਮਿਲ ਚਲਾਉਣਦੇ ਹਾਂ ਇਹ ਨੀ ਕਿ ਅਸੀਂ ਵੀ ਇੱਕ ਘੰਟਾ ਅਗਰ ਅਸੀਂ ਜਲਦੀ ਉੱਠ ਜਾਈਏ ਸਵੇਰੇ ਤੇ ਸੈਰ
ਸੈਰ ਕਰ ਲਈਏ। ਸੈਰ ਚ ਸੌ ਬਿਮਾਰੀਆਂ ਦਾ ਇਕ ਹੱਲ ਹੈਗਾ ਇਕ। ਸਾਡ ਸਾਰ ਅਗਰ ਬੰਦਾ ਸਵੇਰੇ ਟੈਮ ਉੱਠਦਾ ਕਿ ਆਪਣਾ ਇਕ ਘੰਟਾ ਸੈਰ ਚ ਵੀ ਲਗਾ ਦੇ ਨਾ ਮੈਂ ਕਹਿ ਰਿਹਾ ਉਹਨੂੰ ਕੁਛ ਵੀ ਕਰਨ ਦੀ ਜ਼ਰੂਰਤ ਨਹੀ ਹੈ ਗਈ ਕੋਈ ਜਿੰਮਾਂ ਜਾਣ ਦੀ ਕੋਈ ਜ਼ਰੂਰਤ ਨਹੀ ਹੈ ਗਈ।
ਬਿਲਕੁੱਲ ਬਿਲਕੁੱਲ ਸ਼ੂਗਰ ਤੇ ਉਹਨੂੰ ਹੋ ਹੀ ਨੀ ਸਕਦੀ ਜਿਹੜਾ ਬੰਦਾ ਪੈਦਲ ਚਲਦਾ।
ਜਿਹੜਾ ਬੰਦਾ ਪੈਦਲ--ਉਹ ਕਹਿੰਦੇ ਨ ਪੈਦਲ ਸ਼ੂਗਰ ਵਾਲੇ ਬੰਦੇ ਨੂੰ ਤੇ ਬਲਕਿ ਨੰਗੇ ਪੈਰ ਘਾਸ ਉੱਤੇ ਚੱਲਣਾ ਪੈਂਦਾ।
ਹਾਂ ਅੱਖਾਂ ਦੀ ਰੋਸ਼ਨੀ ਬੜੀ ਤੇਜ਼ ਹੁੰਦੀ ਕਹਿੰਦੇ ਨੰਗੇ ਪੈਰ ਚਲੋ ਨਾ। ਓਸਦੀ ਬ ਓਸਦੀ ਬੂੰਦਾਂ ਪਈਆਂ ਹੁੰਦੀਆਂ ਨਾ ਘਾਸ ਦੇ ਉੱਤੇ।
ਹਾਂਜੀ ਹਾਂਜੀ
ਤੇ ਪੈਦਲ ਚੱਲੋ ਉਹਦੇ ਉੱਤੇ ਤੇ ਅੱਖਾਂ ਦੀ ਰੋਸ਼ਨੀ ਵੀ ਕਹਿੰਦੇ ਨੇ ਤੇਜ਼ ਹੁੰਦੀ ਉਹਦੇ ਨਾਲ
ਹਾਂ ਬਸ ਬਾਕੀ ਕੋਈ ਕਣ ਉੱਥੇ ਕੌਣ?
ਉੱਠ ਓਈ ਨਾ। ਇਹ ਮੋਬਾਇਲ ਨੀ ਨਾ ਉੱਠਣ ਦਿੰਦੇ ਸਾਨੂੰ।
ਹਾ- ਹਾ ਤੇ ਨਾ ਕੁਦਰਤੀ ਸ਼ੂਗਰ ਵਾਲਾ ਜੇੜਾ ਪੇਸ਼ਅੰਟ ਹੁੰਦਾ ਨਾ ਉਹ ਪੇਸ਼ੈਂਟ ਵੀ ਓਪਰਾ ਟਾਈਪ ਹੁੰਦਾ ਨੇ ਉਹ ਮੰਨ ਲਓ ਇਹ ਵੇਖ ਲੋ ਚਾਹ ਤੇ ਫਿਕੀ ਵੇਗਾ ਲੇਕਿਨ ਜਦ ਜਿਸ ਟਾਈਮ ਰਸਗੁਲਾ ਖਾਏਗਾ ਨਾ ਤੇ ਕਹੇਗਾ ਚਸ਼ਨੀ ਵਿੱਚ ਪਾ ਕੇ ਦੋ ਹ ਹ
ਹਾਂ, ਪਰ ਸਹੀ ਕਹਿ ਰਹੇ ਹੋ ਚਾਹ ਤੇ ਉਹਨਾਂ ਨੇ ਘਰ ਫਿੱਕੀ ਬਣਵਾਉਣੀ ਹੈ, ਪਰ ਬਾਰ ਪਾਰਟੀ ਚ ਜਾਣਗੇ ਤੇ ਉਹ ਫਿਰ ਉਹਨਾਂ ਨੇ ਰਬੜੀ ਵੀ ਖਾਣੀ ਹੈ
ਚੀਨੀ ਪਵਾਨੀ ਏ
ਖਾਣੇ, ਸਾਰਾ ਕੁੱਛ ਬਰਾਬਰ ਹੋ ਜਾਂਦਾ ਅੱਗੇ ਪਿੱਛੇ ਦਾ-
ਉਸ ਟਾਈਮ ਕੁਛ ਕੁਛ ਨਹੀਂ ਡਰਦੇ ਬ ਕੱਲ੍ ਡਾਕਟਰ ਨੇ ਸਾਨੂੰ ਕੀ ਕਹਿਣਾ
ਹਾਂ ਉਹੀ ਨਾ ਉਹੀ ਨਾ, ਬਸ ਇਹੀ ਰਹਿਣ ਸਹਿਣ ਖਾਣ ਪੀਣ ਦਾ ਹੀ ਫਰਕ ਹੋ ਗਿਆ ਸ਼ਹਿਰਾਂ ਦੀ ਤੇ,
ਬਸ, ਬਸ ਬਸ, ਬਸ ਬਸ, ਬਸ ਆਪਣਾ ਖਾਣ ਪੀਣ ਵਧੀਆ ਰੱਖੋ ਗਏ ਤੇ ਸਭ ਕੁਛ ਵਧੀਆ ਭੈਣ, ਨਹੀਂ ਤੇ ਫੇਰ ਤੁਹਾਨੂੰ ਪਤਾ ਡਾਕਟਰ ਡਾਕਟਰ ਬਾਹਰ ਖੜੇੈ
ਉਹ ਤੇ ਹੈ ਈ ਏ ਉਹ ਤੇ ਉਹਨਾਂ ਦਾ ਤੇ ਹੈ ਈ ਏ, ਪ੍ਰੋਫੈਸ਼ਨ ਏ ਉਹਨਾ ਦਾ। ਉਹ ਤੇ ਉਡੀਕ
ਪ੍ਰੋਫੈਸ਼ਨਲ ਬਣਿਆ ਪਿਆ ਹਾਂ। ਉਹ ਤੇ ਉਡੀਕਦੇ ਨੇ ਕਦ ਕੋਈ ਆਵੇ ਤੇ ਕਦ ਅਸੀਂ ਉਹਦੀ ਜੇਬਾਂ ਖਾਲੀ ਕਰੀਏ।
ਹੋਰ ਕੀ, ਉਹਦੇ ਉਹਨਾਂ ਨੇ ਤੇ ਕਸਟਮਰ ਬਣਾਣੇ ਨੇ ਆਪਣੇ-
ਤੁਹਾਨੂੰ ਪਤਾ ਈ ਏ ਏਕ ਬਿਮਾਰੀ ਨਾਲ ਕਿਦਾ ਕਿਦਾ ਪੈਸਾ, ਪੂਰੀ ਜਿੰਦਗੀ ਦੀ ਕਮਾਈ ਹੈ ਏਕ ਬਿਮਾਰੀ ਲੈ ਜਾਂਦੀ।
ਚੱਲ ਹਾਂਜੀ, ਚਲੋ ਵੀਰ ਜੀ ਆਣਾ ਫਿਰ ਲਗਾਉਣਾ ਤੁਸੀਂ ਘਰ ਚੱਕਰ, ਕਦੇ ਆਣਾ ਹਾਂਜੀ ਹਾਂ, ਕਰਦੇ ਹਾਂਜੀ ਕਰਦੇ ਰਿਆ ਕਰੋ ਫੋਨ।
ਠੀਕ ਠੀਕ ਹੈ, ਭੈਣ-
ਠੀਕ ਹੈ ਜੀ ਸਤਿ ਸ਼੍ਰੀ ਅਕਾਲ, ਹਾਂਜੀ ਜੀ ਸਤਿ ਸ਼੍ਰੀ ਅਕਾਲ